ਹੈਲੋ ਸਾਸੀ ਕਾਲ ਜੀ।
ਸਸ ਸ੍ਰੀ ਕਾਲ ਹੋਰ ਕੀ ਕਰਦੇ? ਤੇ ਵਦੀਆ।
ਬਸ ਕੁਛ ਬਸ ਕੁਛ ਨੀ ਮੈਂ ਤੁਆਡੇ ਨਾਲ ਗੱਲ ਕਰਦੀ ਪਈ ਆਂ। ਮੈਂ ਵਿਹਲੀ ਬੈਠੀ ਸੀ ਮੈਂ ਕਿਆ ਚਲੋ ਗੱਲ ਕਰਾਂ। ਬਈ ਕਾਫੀ ਦਿਨ ਹੋ ਗਏ ਨੇ ਗੱਲ ਨੀ ਸੀ ਹੋਈ ਮੈਂ ਕਿਆ ਚੱਲ ਪੁੱਛਾਂ। ਪਤਾ ਨੀ ਮੈਂ ਕਿਆ ਏਤੇ ਕਰਦੇ ਨੀ ਹੈਗੇ ਮੈਂ ਯੋ ਪੁੱਛ ਲਵਾਂ ਫੋਨ ਕਰਕੇ ਕਿੱਥੇ ਰਹਿੰਦੇ ਉਹ। ਹਾਂ, ਹੋਰ ਠੀਕ ਹੋ ਘਰ ਪਰਿਵਾਰ ਸਭ ਠੀਕ ਨੇ।
ਫੋਨ ਕੀਤ ਤਾਂ ਹਾਂ ਸਭ ਵਦੀਆ, ਫੋਨ ਸਾਡੇ ਕੋਲ ਆਇਆ ਈ ਨੀ ਐਗਾ ਤੁਆਡਾ ਹੁਣ ਵੀ ਤੁਸੀਂ ਮੇਰੇ ਖਿਆਲ ਦੂਜੀ ਵਾਰੀ ਕੀਤਾ ਤਾਂ ਐਰਰ ਸ਼ੋਅ ਕਰਦਾ ਪਿਆ ਸੀ।
ਅੱਛਾ।
ਹੂੰ।
ਪਤਾ ਨੀ ਕਿਉ ਫੋਨ ਵਿੱਚ ਕੋਈ ਖਰਾਬੀ ਹੋਗੀ ਹੋਣੀ ਐ ਤਾਂ ਈ।
ਮੈਂ ਕੋਲ ਚੱਕੀ ਐ ਤੇ ਐਰਰ ਐਰਰ ਕਰਕੇ ਡਿਸਕਨੈਕਟ ਐਵੇਂ ਆ
ਅੱਛਾ, ਅੱਛਾ-ਅੱਛਾ, ਹੋਰ ਰੋਟੀ
ਹੋਰ ਦੱਸੋ, ਹਾਂਜੀ ਖਾ ਲਈ ਤੁਸੀਂ ਤੁਸੀਂ ਦੱਸੋ ਖਾ ਲਈ।
ਹਾਂ ਮੈਂ ਵੀ ਹੁਣੇ ਖਾਦੀ ਸੀ, ਮੈਂ ਕਿਆ ਚਲ ਵਿਹਲੀ ਬੈਠੀ ਹੋਈ ਆ ਫੋਨ ਮਿਲਾਵਾਂ। ਹਾਂ, ਹੁਣੇ ਮੈਂ ਗੱਲ ਈ ਹੁੰਦੀ ਪਈ ਸੀ, ਮੇਰੀ ਨਨਾਨ ਨਾਲ ਗੱਲ ਈ ਹੁੰਦੀ ਦੀ ਸੀ ਕਹਿੰਦੀ ਸੀ ਮੈਂ ਸੂਟ ਲੈ ਕੇ ਆਈ ਆਂ। ਗਰਮੀਆਂ ਵਾਲੇ ਕੁੜਤੀਆਂ ਨੇ ਤੇ ਪੀਸ ਕਹਿੰਦੀ ਬੜਾ ਵਦੀਆ ਕੱਪੜਾ ਏ। ਬਿਲਕੁਲ ਨ ਗਰਮੀ ਲੱਗਣ ਵਾਲਾ, ਮੈਂ ਕਿਆ ਅੱਛਾ। ਹੂੰ, ਉੱਥੇ ਘਾਰ ਘਰ ਦੇ ਕੋਲ ਹੋਣੀ ਹੈ ਕੋਈ ਦੁ ਕਾਨ ਤੇ ਮੈਨੂੰ ਕਹਿੰਦੇ ਸੀ ਤੁਸੀਂ ਲੈਣਾ ਐ ਤੇ ਦੱਸ ਦੋ ਮੈਂ ਲੈ ਆਵਾਂ ਤੁਆਡੇ ਆਸਤੇ। ਪਸੰਦ ਕਰਕੇ ਤੇ ਫੇਰ ਮੈਂ ਕਿਆ ਚਲ ਧੁੱਪ ਐਡੀ ਏ ਮੈਂ ਕਿਆ ਸ਼ਾਮ ਵੇਲੇ ਦੇਖਾਂਗੀ। ਤੇ ਜਾਵਾਂਗੀ।
ਤੇ ਪਸੰਦ ਕਰ ਲੈਂਦੇ।
ਆਹ ਨਹੀਂ ਮੈਨੂੰ ਦੱਸ ਕੇ ਨਈ ਗਏ ਨਾ ਆ ਕੇ ਗੱਲ ਕਰਦੇ ਪਏ ਸੀ। ਫੋਨ ਤੇ ਤਾਂ ਦੱਸਦੇ ਪਏ ਸੀ ਵੀ ਮੈਂ ਉੱਥੇ ਹੋ ਕੇ ਆਈ ਆ। ਮੈਂ ਕਿਆ ਅੱਛਾ ਅੱਛਾ ਹੂ ਫੇਰ। ਕਹਿੰਦੇ ਵਦੀਆ ਕੱਪੜਾ ਏ ਕੱਟ ਪੀਸ ਓਰ ਆਇਆ ਓਯਾ ਨਾ, ਤੇ ਤੇ ਹਾਂ ਕਹਿੰਦੇ ਡੇਢ ਸੌ ਰੁਪਏ ਵਿੱਚ ਕੁੜਤੀ ਮਿਲਦੀ ਪਈ ਏ ਮਤਲਬ ਕੱਟ ਪੀਸ ਨੇ ਸਵਾ-ਸਵਾ ਮੀਟਰ ਦੇ ਹੋਣੇ ਨੇ, ਆਹ।
ਤੇ ਬਣ ਜੇਗੀ ਨਾ ਉਹਦੇ ਵਿੱਚ
ਆਹ, ਕੁੜਤੀ ਕਹਿੰਦੀ ਮੀਟਰ ਦੇ ਵੀ ਹੈਗੇ ਨੇ। ਸ਼ੋਰਟ ਕੁੜਤੀ ਬਣਾ ਲਓ ਭਾਵੇਂ ਜਿਵੇਂ ਜੀਨਸ ਨਾਲ ਪਾਨ ਵਾਸਤੇ। ਮੈਂ ਕਿਆ ਉਹ ਤੇ ਹੈ ਈ ਏ। ਗਰਮੀਆਂ ਵਿੱਚ ਤੇ ਨਾ, ਪਤਲਾ-ਪਤਲਾ ਕਪੜਾ ਈ ਪਾਇਆ ਜਾਂਦਾ ਏ।
ਾਂ ਇਹ ਤੇ ਹੈਗੇ।
ਆਹ ਮੁ ਮੋ ਪਾਇਆ ਨੀ ਜਾਂਦਾ ਕੋਟਨ ਹੋਵੇ ਯਾ ਰਿਓਨ ਹੋਵੇ। ਅਇਓ ਈ ਪਾਇਆ ਜਾਂਦਾ। ਹਾਂ। ਹੋਰ ਸੁਣਾਓ?
ਬਸ ਵਦੀਆ ਰੋਟੀ ਖਾਧੀ ਸੀ ਹਲੇ, ਰੋਟੀ ਖਾ ਕੇ ਬੈਠੇ ਨੇ।
ਅੱਛਾ-ਅੱਛਾ ਆ, ਮੈਂ ਨਾ ਪੁੱਛਣਾ ਸੀ, ਉਹ ਘਰ ਘਰ ਆਏ ਇਹਨੇ ਰਿਸ਼ਤੇਦਾਰ ਗੈਸਟ ਆਏ ਓਏ ਨੇ ਤੇ ਨਾ ਤੁਸੀ ਪਰ ਉਹ ਬ੍ਰੈਡ ਬਣਾਏ ਸੀ, ਉੱਤੇ ਮਲਾਈ ਲਗਾ ਕੇ। ਤੇ, ਉਹ ਕਿਵੇਂ ਬਣਨਗੇ?
ਮੈਂ ਤੇ, ਐਵੇਂ ਸਿੰਪਲ ਬਣਾਏ ਸੀ ਜਿਵੇਂ ਤਵੇ ਤੇ, ਬਣਾਏ ਸੀ।
ਹਾਂ।
ਮਲਾਈ ਦੇ ਵਿਚਕਾਰ ਟਮਾਟਰ ਤੇ ਪਿਆਜ ਪਾਤੇ ਸੀ। ਤੇ ਥੋੜੀ, ਹਰੀ ਮਿਰਚ ਪਾਤੀ।
ਅੱਛਾ।
ਸੀ
ਨਮਕ ਪਾਸੀ ਉਹ ਬ੍ਰੈਡ ਤੇ ਲਾਕੇ ਹੁਨ, ਦੇਖ ਦਿੱਤੇ ਸੀ, ਬਸ ਬਣ ਜ
ਅੱਛਾ-ਅੱਛਾ ਮਤਲਬ ਕਿ, ਪਤਲੀ-ਪਤਲੀ ਲਗਾਨੀ ਏ। ਥਿੱਕਾ, ਗ ਜਿਆਦਾ, ਥਿੱਕ ਨਹੀਂ ਲਾਣੀ ਪਤਲੀ-ਪਤਲੀ ਅਪਲਾਈ ਕਰ
ਥੀਕ ਨੀ, ਪਤਲੀ-ਪਤਲੀ ਲਾਣੀ ਆ, ਮਸਾਲਾ ਵੀ ਹੋਵੇ, ਮਲਾਈ ਵੀ ਹੋਵੇ। ਜਿਵੇਂ
ਅੱਛਾ-ਅੱਛਾ।
ਅ ਕਰਦੇ ਨੇ, ਗ੍ਰਾਇੰਡਰ ਕਰਲੋ ਅਪਣੇ ਚੋਪਰ 'ਚ ਕਰਕੇ, ਆਟਾ ਚੋਪਰ'ਚ ਕਰਕੇ ਪਾਦੋ ਨਾ ਫੇਰ ਉਹ ਠੀਕ ਹੋ ਜਾਂਦੇ ਨੇ, ਨਾ ਜਿਆਦਾ ਮੋਟੇ ਹੁੰਦੇ ਨੇ, ਨਾ ਜਿਆਦਾ ਪਤਲੇ ਹੁੰਦੇ ਨੇ।
ਹੂੰ, ਹੂੰ, ਤੇ ਉਹ ਵੀ ਪਾ ਸਕਦੇ ਨੇ ਜਿਵੇਂ, ਉਹ ਹੁੰਦਾ ਨਾ ਪੀਜ਼ਾ ਔਰਗੈਨੋ ਹੁੰਦਾ ਹੈ, ਉਹ ਵੀ ਲਗਾ ਸਕਦੇ ਨੇ। ਚਿੱਲੀ ਫਲੇਕਸ ਵਿੱਚ ਪਾ ਸਕਦੇ ਨੇ।
ਹਾਂ, ਉਹ ਪਰਰ ਉਹ ਜਦ ਬਣ ਜੇ, ਤੇ ਉਹ- ਉਹ ਤੋਂ ਬਾਅਦ ਫਿਰ ਉੱਤੇ ਉਹ ਲਾਕੇ ਖਾਲੋ, ਉਹ ਤੇ ਆਪਣਾ ਟੇਸਟ ਹੈਗਾ ਹੈ ਨਾ, ਚਿਲੀ ਫਲੇਕਸ ਪਾਦੋ, ਔਰਗੈਨੋ ਪਾਦੋ। ਹਾਂ, ਕਈ ਵਾਰ ਸੋਸ ਵੀ ਪਾ ਦਿੰਦੇ ਨੇ।
ਫਿਰ
ਜਿਵੇਂ ਬਣਦੇ- ਬਣਦੇ ਤਵੇ ਤੇ, ਬਸ।
ਅੱਛਾ-ਅੱਛਾ, ਤੇ ਤਵੇ ਤੇ, ਮ ਮੱਖਣ ਲਗਾਨਣਾ ਜਾਂ ਘਿਓ, ਤੇਲ ਯਾ, ਕੀ ਯੂਜ ਕਰੇ।
ਬੀਨ-ਬੀਨ ਬਿਨਾਂ, ਐਵੇਂ ਹੀ ਸਿੱਕ ਜਾਂਦਾ ਹੈਗਾ, ਹਾਂ ਪਲੇਨ ਸਿੱਕ ਜਾਂਦਾ, ਐਵੇਂ ਸੁੱਕੀ ਸਿੱਕ ਤੇ ਹੈਗੀ ਆ
ਅੱਛਾ-ਅੱਛਾ।
ਹਾਂ, ਫੇਰ ਜਿਆਦਾ ਲਾਕੇ ਤੇ ਜਿਆਦਾ ਘਿਉ, ਘਿਉ ਆਂਦੈ। ਹ ਜਸੀਂ ਜਿਹੜੇ ਮਰਜ਼ੀ ਤੇ ਬਣਾਲੋ। ਨੋਨ ਸਟੀਕ ਤੇ ਬ ਹਾਂ ਉਹਦੇ ਤੇ ਬਣਾਲੋ, ਨਹੀਂ ਤੇ ਸਿੰਪਲ ਤੇ ਬਣਾਲੋ।
ਨਹੀਂ, ਚੀਪਕਦਾ ਤੇ ਨਹੀ? ਚੀਪਕ ਜਿਵੇਂ ਬ੍ਰੈਡ ਚਿਪਕ ਜਾਂਦੀ ਹੈ ਨਾ, ਜਿਵੇਂ ਤਵੇ
ਨਹੀਂ-ਨਹੀਂ ਚਿਪਕਦਾ ਨਹੀਂ ਹੈਗਾ ਨਾ-ਨਾ ਚਿਪਕ ਨਾ ਚਿਪਕਦਾ ਨਹੀਂ ਹੈਗਾ ਏ।
ਅੱਛਾ।
ਜਾਂਦੀ ਏ ਨਾ ਉਦੀ।
ਅੱਛਾ-ਅੱਛਾ।
ਹਾਂ।
ਠੀਕ ਏ, ਪਤਾ ਉਹ ਕੀ, ਛੇਤੀ ਬਣ ਜਾਂਦੇ ਨੇ। ਤੁਸੀਂ ਮੈਨੂੰ ਉਹਦੋਂ ਖਵਾਏ ਸੀ ਨਾ, ਮੈਨੂੰ ਤਾਂ ਬੜੇ ਹੀ ਸਵਾਦ ਲੱਗੇ। ਤੇ ਮੈਂ, ਕਿਹਾ ਛੇਤੀ ਬਣ ਜਾਂਦੇ ਨੇ। ਕੋਈ ਆਇਆ ਹੋਵੇ ਨਾ ਗੈਸਟ ਬੰਦਾ, ਫਟਾਫਟ ਬਣਾ ਲੈਂਦਾ ਤੇ
ਹੋਰ, ਹੋਰ ਦੱਸੋ?
ਅਤੇ, ਬਸ ਠੀਕ ਏ। ਇੱਕ ਤੇ ਉਹ ਵੀ, ਬੜੀ ਜਲਦੀ ਬਣ ਜਾਂਦੇ ਨੇ ਜਿਵੇਂ, ਉਹ ਸੋਇਆ, ਸੋਯ ਚੰਕਸ ਹੁੰ ਦੇ ਨੇ, ਤੇ ਉਹਦੋਂ ਵੀ ਪਿਆਜ਼ ਮੋਟੇ-ਮੋਟੇ ਪਿਆਜ਼ ਤੇ ਸ਼ਿਮਲਾ ਮਿਰਚ ਕੱਟ ਲੋ। ਤੇ ਏਨੂੰ ਓਬਾਲ ਲੋ।
ਓਨੂੰ ਓਬਾਲ ਕੇ ਪਹਿਲਾਂ ਔ ਤੇ ਆਪਾਂ ਸਬਜ਼ੀ ਬਣਾ ਕੇ ਨਾ ਫੇਰ ਖਾਂਦੇ ਹੈਗੇ। ਹਾਂ।
ਅੱਛਾ ਨਹੀਂ ਅਸੀਂ ਮੈਂ ਤੇ ਨਾ
ਜਿਹੜੇ ਏ ਸੋਯਾ ਸੋਸ ਹੁੰਦਾ ਨੀ ਚਾਈਨੀਜ਼ ਵਿੱਚ ਆਈਟਮ ਵਿੱਚ ਮੈਂ ਬਣਾ ਲੈਨੀ ਹਾਂ ਇੰਨੂ। ਸੋਇਆ ਸੋਸ ਪਾ ਕੇ ਪਿਆਜਾਂ ਅਤੇ ਸ਼ਿਮਲਾ ਮਿਰਚ ਨੂੰ ਹਲਕੀ -ਹਲਕੀ ਕਰਕੇ ਨਾ ਰੋਸਟ
ਹਾਂ -ਹਾਂ।
ਫੇਿਰ ਸੋਇਆ ਸੋਸ ਪਾ ਲੈਂਨੀ ਆ ਟਮੈਟੋ ਸੋ--ਕੈਚਅਪ ਪਾ ਲੈਂਨੀ ਹਾਂ। ਤੇ ਬਸ ਫਿਰ ਵਿੱਚ ਪਾ ਦਿੰਨੇ ਆ ਸੋਆ ਚੰਕਸ ਪਾ ਦੇਨੇ ਆ। ਤੇ ਬੜੀ ਸਵਾਦ ਬਣਦੀ ਐ।
ਹਾਂ ਸਾਡੇ ਤੇ ਐਵੇਂ ਬਸ ਪਿਆਜ, ਟਮਾ ਘਰ ਤੇ ਉਹ ਪਾ ਕੇ ਸ਼ਿਮਲਾ ਮਿਰਚ ਪਾ ਕੇ ਤੇ ਉਹਨੂੰ ਪਾ ਦਿੰਦੇ ਤੇ ਸਬਜ਼ੀ ਤੌਰ ਤੇ ਖਾਂਦੇ ਹਾਂ ਆਪਾਂ ਤੇ ਉਹਨੂੰ। ਰੋਟੀ ਦੇ ਨਾਲ ਖਾਂਦੇ ਆ ਹਾਂ ਰੋਟੀ ਨਾਲ ਖਾਦੀ ਜਾਂਦੀ ਐ। ਹਾਂ ਕੱਲ ਹੀ ਬਣਾਈ ਸੀਗੀ ਆਪਾਂ ਉਹ।
ਅੱਛਾ -ਅੱਛਾ ਨਾਲੇ ਵਧੀਆ ਵੀ ਹੁੰਦੀ ਏ ਪ੍ਰੋਟੀਨ ਵੀ ਮਿਲਦਾ। ਖਾਓ ਤੇ ਇਹਦੇ ਨਾਲ ਆ-ਆ
ਇਹ ਤੇ ਏ।
ਸਰੀਰ ਵਾਸਤੇ ਵੀ ਖਰੀ ਹੁੰਦੀ ਹੈ, ਪਰ ਜ਼ਿਆਦਾ ਖਾਓ ਨਾ ਫਿਰ ਵਾਈ ਵੀ ਕਰ ਜਾਂਦੀ ਏ। ਜ਼ਿਆਦਾ ਵੀ ਨਹੀਂ ਖਾਣੀ ਚਾਹੀਦੀ ਵਾਈ ਵੀ ਹੁੰਦੀ ਹੈ ਜਾਂ ਤੇ ਲਸਣ ਲਸ ਇਨੂ ਖੂਬ ਪਾਓ ਵਿੱਚ। ਪਰ ਹੁਣ ਜੀਸ ਹਿਸਾਬ ਗਰਮੀ ਏ ਗਰਮੀ ਵਿਚ ਤੇ ਲਸਣ ਕੱਟ ਹੀ ਖਾਧਿਆ ਖਾਵੇ ਤਾਂ ਸਹੀ ਰਹਿੰਦਾ।
ਹਾਂ ਬ
ਹੁਣ ਤੇ ਹੈ ਈ ਏ, ਹਾਂ ਉਹ ਤੇ ਹੈ ਈ ਹੈ ਈ ਏ।
ਹ ਹੋਰ ਦੱਸੋ?
ਬਸ ਹੋਰ ਸਭ ਠੀਕ ਨੇ ਵਧੀਆ ਨੇ।
ਘਰ ਪਰਿ---ਵਾਰ ਸਭ ਠੀਕ।
ਹਾਂ, ਸਭ ਠੀਕ ਬਸ ਰਿਸ਼ਤੇਦਾਰ ਆਏ ਹੋਏ ਸੀ। ਤੇ ਆਇਆ ਗਿਆ ਬਸ ਛੁੱਟੀਆਂ ਪਈਆਂ ਨੇ ਆਇਆ ਗਿਆ ਲੱਗੀਆ ਹੀ ਹੋਆ ਏ। ਕੋਈ ਆਪਣੇ ਪੇਕੇ ਆਇਆ ਹੋਇਆ ਤੇ ਉਹਨੇ ਫੇਰ ਆ
ਕੇਰੇਓ
ਹੈਲੋ, ਹੈਲੋ,
ਹੈਲੋ,
ਹਾਂਜੀ- ਹਾਂਜੀ। ਆਵਾਜ਼ ਚਲੀ ਗਈ ਸੀ ਮੇਰੀ, ਆ ਰਹੀ ਸੀ ਆਵਾਜ਼ ਤੁਹਾਨੂੰ? ਹੈਲੋ। ਹਾਂਜੀ, ਹੈਲੋ। ਆ ਰੀ ਆਵਾਜ਼।
ਹਾਂਜੀ ਹੁਣ ਆਈ ਹੈਗੀ ਆਵਾਜ਼।
ਅੱਛਾ -ਅੱਛਾ।
ਸਾਡਾ ਨੈਟ ਨੀ ਚੱਲ ਰਿਹਾ ਮੈਨੂੰ ਲੱਗਦਾ।
ਆਹ ਨੈੱਟ ਪਤਾ ਨੀ ਕਿਉ? ਕੱਟ -ਕੱਟ ਕੇ ਆਂਦੀ ਵੀ ਆਵਾਜ਼। ਹੁਣ ਤੇ ਸਹੀ ਆ ਰਹੀ ਏ। ਮੈਂ ਜਰਾ ਬਾਹਰ ਆਈ ਆਾਂ ਨਾ ਫਿਰ ਹੁਣ ਸਹੀ ਆਂਦੀ ਪਈ ਆਵਾਜ਼। ਹਮ-ਮ।
ਹੁਣ ਮੈਨੂੰ ਲੱਗਦੇ ਪਏ, ਅੱਜ ਆਂਦੀ ਪਈ ਐ। ਆਹੋ ਮੇਰੇ ਤੇ ਪਰ ਪੂਰੇ ਹੈਗੇ ਨੇ ਇੱਥੇ ਟਾਵਰ।
ਅੱਛਾ,
ਉਹ ਕਈ ਵਾਰੀ ਏਦਾਂ ਹੁੰਦਾ ਨਾ, ਕਮਰੇ- ਕਮੁਰੇ ਬੰਦ ਹੈਗੇ ਹੈਗੇ ਨੇ। ਤੇ ਤਾਂ ਵੀ ਚੱਕਰ ਪੈ ਜਾਣਾ।
ਆਹੋ, ਹਾਂ ਹੁੰਦਾ ਕਈ ਵਾਰੀ ਕਮਰਾ ਬੰਦ।
ਹਾਂ ਪੂਰਾ ਬੁ ਕਮਰਾ ਦੋਵੇਂ
ਚ ਅੱਜ ਪਤਾ ਨੀ ਕੀ ਹੁੰਦਾ ਪਿਆ, ਅੱਜ ਤੇ ਬੜੀ ਜਿੱਥੇ ਵੀ ਫੋਨ ਕਰਦੀ ਮੈਂ ਨਾ ਕੱ ਕੱਟ ਜਾਂਦੀ ਏ ਆਵਾਜ਼, ਥੋੜੀ ਦੇਰ ਆਂਦੀ ਤੇ ਆਵਾਜ਼ ਕੱਟ ਜਾਂਦੀ ਏ।
ਹੈਲੋ,
ਹੈ ਹਾਂਜੀ ਹੈਲੋ- ਹੈਲੋ, ਹਾਂਜੀ, ਹੈਲੋ
ਹਾਂਜੀ -ਹਾਂਜੀ- ਹਾਂਜੀ ਹੁਣ ਆਈ ਐ, ਮੈਨੂੰ ਤੁਹਾਡੀ ਆਵਾਜ਼।
ਚਲੋ ਫੇਰ ਠੀਕ ਹੈ ਨਾ, ਫੇਰ ਕਰਦੇ ਆ ਗੱਲ ਹਨਾ। ਵਾਜ਼ ਕੱਟਦੀ ਵੀ ਐ ਠੀਕ ਐ, ਅੱਛਾ ਜੀ ਸਸ ਰੀ ਕਾਲ ਓਕੇ।